ਹੈਲੋ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਸਾਸਰੀ ਕਾਲ ਹੋਰ ਕੀ ਹਾਲ ਏ ਤੁਹਾਡੇ? ਹੈਲੋ
ਵਧੀਆ ਤੁਸੀਂ ਦੱਸੋ?
ਹੈਲੋ। ਬਸ ਵਧੀਆ ਹੋਰ ਬੱਚੇ ਠੀਕ ਨੇ? ਮੈਂ ਬੱਸ ਮੈਂ ਬੱਸ ਫਰੀ ਹੋਈ ਆ ਹੁਣੇ।
ਅੱਛਾ-
ਮੈਂ ਨਾ ਤੁਹਾਡੇ ਕੋਲ ਕੁੱਛ ਪੁੱਛਣਾ ਸੀ।
ਹਾਂਜੀ ਬੋਲੋ।
ਮੈਂ ਦਿੱਲੀ ਮੈਰਿਜ 'ਤੇ ਆਈ ਸੀ ਤੁਹਾਡੇ ਘਰ ਅਤੇ ਤੁਸੀਂ ਉਹ ਸੂਟ ਪਾਇਆ ਸੀ ਬਲੈਕ ਕਲਰ ਦਾ।
ਬਲੈਕ ਕਲਰ ਦਾ
ਹਾਂਜੀ ਅਤੇ ਉਹ ਸੂਟ ਬੜਾ ਅੱਛਾ ਲੱਗਦਾ ਐਕਚੁਲੀ ਨਾ ਇੱਥੇ ਮੈਰਿਜ ਐ ਮੇਰੇ ਦੇਵਰ ਦੀ।
ਅੱਛਾ
ਤੇ ਸ਼ੋਪਿੰਗ ਕਰਨੀ ਹੈ ਅਤੇ ਮੈਂ ਪੁੱਛਿਆ ਤੁਸੀਂ ਕਿੱਥੇ ਸ਼ੋਪਿੰਗ ਕਰਦੇ ਹੋ ਤੁਹਾਡਾ ਅੱਛਾ ਸੀ ਕੁਲੈਕਸ਼ਨ ਸੀ।
ਅੱਛਾ ਵੈਸੇ ਤੇ ਚੂੰਕੀ ਜਾਨੀ ਹੈਗੀ ਆ ਦੀ
ਅੱਛਾ।
ਹਾਂ ਅਗਰ ਤੁ
ਤੁਹਾਡੀ ਆਵਾਜ਼ ਕਲੀਅਰ ਨੀ ਆ ਰਈ। ਹੈਲੋ ਹਾਂਜੀ। ਹਾਂ ਹੁਣ ਠੀਕ ਆ ਰਹੀ ਐ ਕਲੀਅਰ ਨੀ ਆ ਰਈ ਸੀ। ਹੈਲੋ ਹੁਨ ਆ ਰਈ ਐ ਠੀਕ।
ਹੈਨਾ। ਹਾਂ ਮੈਰਿਜ਼ ਲਈ ਸ਼ੋਪਿੰਗ ਕਰਨੀ ਐ ਤੇ ਚਾਰਨੀ ਚੌਂਕ ਬੈਸਟ ਐ। ਓਥੇ ਤੁਆਨੂੰ ਲਹਿੰਗੇ ਸਾੜੀ ਕੁਛ ਵੀ ਚਾਈਦਾ ਗਾਊਨ ਚਾਈਦਾ ਹਰ ਚੀਜ਼ ਮਿਲ ਜਾਏਗੀ ਆ।
ਹਰ ਚੀਜ਼ ਅੱਛਾ।
ਹਾਂਜੀ।
ਐਕਚੁਲੀ ਜਗਾਦੇ 'ਚ ਵੀ ਨਾ ਕੁਛ ਖ਼ਾਸ ਵਰਾਇਟੀ ਨਹੀਂ ਹੈਗੀ, ਤੇ ਫਿਰ ਅੱਜ ਕੱਲ ਦੇ ਦੇਖੋ ਬੱਚੇ। ਕਹਿੰਦੇ ਨੇ ਅਸੀਂ ਸਭ ਨਿਆਂ ਹੀ ਲਈਏ, ਦਿੱਲੀ ਚ ਹੀ ਸਭ ਤੋਂ ਪਹਿਲੇ ਫੈਸ਼ਨ ਆਉਂਦਾ ਏ।
ਹਾਂਜੀ- ਹਾਂਜੀ। ਵੈਸੇ ਤਾਂ ਅੱਜ ਕੱਲ ਕੋਡ ਸੈਟ ਬਹੁਤ ਜ਼ਿਆਦਾ ਚੱਲ ਰਿਹਾ ਆ।
ਹਾਂਜੀ।
ਪਾਰਟੀ ਵੀਅਰ ਕੋਡ ਸੈਟ।
ਹੂੰ।
ਵੈਸੇ ਵੀ, ਕੀ ਮੈਂ ਨਾ ਇਥੇ ਆਪਣੇ ਕਰੋਂ ਹੀ। ਕੋਸੇਟ ਵਗੈਰਾ ਸੇਲ ਵੀ ਕਰਨੀ ਹੈਗੀ ਆਂ।
ਇਥੇ ਸੇਲ ਕਰਦੇ ਹੋ? ਅ- ਤੇ ਬਹੁਤ ਅੱਛੀ ਗੱਲ ਹੈ, ਹਾਂਜੀ।
ਹਾਂ ਮੈਂ ਨ ਕੋਟ ਸੈਟ ਵਗੈਰਾ ਸੇਲ ਵੀ ਕਰਨੀ
ਅੱਛਾ।
ਜੇ ਨੋਮੀਨਲ ਵੀ ਹੈਗੀ ਹੈ, ਹਾਈ ਵੀ ਹੈਗੀ ਹੈ ਮੀਨਸ। ਹਰ ਤਰਾਂ ਦੀ ਚੀਜ਼ ਹੈਗੀ ਹੈ। ਅੱਛੀ ਚੀਜ਼ਾਂ ਵੀ ਹੈਗੀਆਂ ਨੇ, ਨੋਰਮਲ ਚੀਜ਼ਾਂ ਵੀ ਹੈਗੀਆਂ ਜਿਵੇਂ ਪਾਣ ਵਾਸਤੇ।
ਹੂੰ, ਬਸ ਮੈਂ ਨਾ ਸ ਸਾੜੀ ਵਗੈਰਾ, ਮੈਂ ਕਿਹਾ ਚੱਲ ਅੱਜ ਕੱਲ ਵੈਸੇ ਸੂਟ ਵਗੈਰਾ ਸਭ ਪਾਉਂਦੀ ਰਹਿੰਦੇ ਹਾਂ, ਸਾਰੀ ਕ ਕਾਫੀ। ਟਾਈਮ ਹੋ ਜਾਂਦੇ ਨੇ, ਦਸ- ਪੰਦਰਾਂ ਸਾਲ ਹੋ ਗਏ ਮੈਂ ਕਿਹਾ ਹੁਣ ਸਾੜੀ ਲਈਏ। ਮੈਂ ਕਿਹਾ ਪੁੱਛਾ ਸ਼ੋਪ ਕਿੱਧਰ ਹੈ, ਸਾੜੀ ਬੈਸਟ ਕਿੱਥੋਂ ਮਿਲੇਗੀ।
ਆ ਨੀ ਰੀ ਹੈ ਪਤਾ ਨੀ ਕਿਉਂ?
ਹੈਲੋ,
ਸ ਹੀ ਵੀ ਗੇਆ ਮੈਨੂੰ ਲੱਗਦਾ।
ਆਵਾਜ਼ ਨਹੀਂ ਆ ਰਹੀ ਨਾ।
ਹੈਲੋ।
ਹਾਂਜੀ।
ਅੱ
ਹੈਲੋ,
ਹੈਲੋ,
ਹਾਂਜੀ- ਹਾਂਜੀ।
ਹਾਂ ਦੀ ਤੁਹਾਡੀ ਆਵਾਜ਼ ਨਾ ਬਹੁਤ ਹੀ ਸਲੋ ਆ ਰਹੀ ਹੈਗੀ ਹੈ।
ਜਾਂ ਫੇਰ ਨੈੱਟ ਦਾ ਇਸ਼ੂ ਚੱਲ ਰਿਹਾ।
ਹਾਂ ਮੇ ਬੀ ਹੋ ਸਕਦਾ, ਇੱਕਦਮ ਲਾਈਟ ਆ ਰਹੀ ਹੈ, ਤੁਸੀਂ। ਕੋਈ ਲੀਡ ਵਗੈਰਾ ਲਗਾਾਈ ਹੈ।
ਨਹੀਂ ਕੁਛ ਨਹੀਂ ਲਗਾਇਆ ਤਾਂ ਵਾਈ ਫਾਈ ਵੀ ਲੱਗੇਆ ਦਾ ਹੈ।
ਅੱਛਾ- ਅੱਛਾ ਮੈਂ ਵੀ ਲੀਡ ਤੇ ਨਹੀਂ ਲਗਾਈ ਹੋਈ ਬਟ ਆਵਾਜ਼ ਨਾ ਕਲੀਅਰ ਨਹੀਂ ਆ ਰਹੀ ਸੀ ਤੁਹਾਡੀ।
ਨਹੀਂ ਆ ਰਹੀ ਸੀ, ਮੈਨੂੰ ਆਪ ਨਹੀਂ ਆ ਰਹੀ ਸੀ ਕਲੀਅਰ, ਹੁਣ ਆ ਰਹੀ ਆਵਾਜ਼।
ਤੁਸੀਂ ਵੀ ਥੋੜਾ ਉੱਚਾ ਬੋਲੋ, ਮੈਂ ਵੀ ਉੱਚਾ ਬੋਲਣੀ ਹਾਂ ਠੀਕ ਹੈ।
ਮੈਂ ਤੇ ਬਸ ਓਹੀ। ਉਲਟਾ ਮੇਰੇ ਹੋਰ ਲੱਗਿਆ ਹੋਇਆ ਵਾਈ ਫਾਈ ਵੀ ਲੱਗਿਆ।
ਹਾਂ- ਹਾਂ ਨਹੀਂ- ਨਹੀਂ ਬਾਈ ਫਾਈ ਤੇ ਇੱਥੇ ਵੀ ਲੱਗਿਆ ਹੋਇਆ। ਪਤਾ ਨੀ, ਕਦੀ- ਕਦੀ ਨਾ ਹੋ ਜਾਂਦਾ, ਕੱਲ ਵੀ ਬਹੁਤ ਜਿਆਦਾ ਇਸ਼ੂ ਆ ਰਿਹਾ ਸੀ ਏਧਰ ਨਾ
ਉਹੀ ਨੈੱਟ ਪ੍ਰੋਬਲਮ ਹੀ ਹੋ ਰਹੀ ਹੈ ਬਾਹਰੋਂ ਹੀ
ਹਾਂਜੀ- ਹਾਂਜੀ ਸਹੀ ਕਹਿ ਰਹੇ ਹੋ ਤੁਸੀਂ ਹੋਰ ਤੁਹਾਡੇ ਦੇਵਰ ਦੀ ਸ਼ਾਦੀ ਕਦੋਂ ਹੈ
ਹੈ, ਤਿੰਨ ਮਹੀਨੇ ਰਹਿ ਗਏ ਨੇ
ਅੱਛਾ- ਅੱਛਾ ਤਿੰਨ ਮਹੀਨੇ, ਸਹੀ ਹੈ ਗਰਮੀਆਂ ਨਿਕਲ ਜਾਏਗੀਆਂ ਨਾ ਨਹੀਂ ਤੇ ਇੰਨੀ ਗਰਮੀ 'ਚ ਨਹੀਂ ਮੈਰਿਜ ਹੋ ਪਾਉਂਦੀ।
ਹਾਂਜੀ -ਹਾਂਜੀ, ਬਸ ਇਹ ਜੁਲਾਈ, ਅਗਸਤ, ਸਤੰਬਰ, ਅਕਤੂਬਰ 'ਚ ਹੈਗੀ ਹੈ।
ਅੱਛਾ- ਅੱਛਾ, ਨਹੀਂ ਵਧੀਆ। ਅਕਤੂਬਰ, ਨਵੰਬਰ ਤੇ ਅੱਛਾ ਮੌਸਮ ਹੁੰਦਾ ਹੈਗਾ ਮੈਰਿਜ ਲਈ ਨਾ।
ਹਾਂਜੀ ਲਾਸਟ 'ਚ ਹੈ, ਲਾਸਟ ਵੀਕੇ 'ਚ।
ਹੂੰ, ਨਹੀਂ ਸਹੀ ਹੈ।
ਬੱਚਿਆਂ ਦੀ ਰਹਿ ਗਏ ਨੇ, ਕੋਟ ਸੈੱਟ ਵਗੈਰਾ ਮੈਂ ਕਿਹਾ ਚੱਲ ਬੱਚਿਆਂ ਦੀ ਦਿੱਲੀਓ ਖ ਖਰੀਦ ਲਾਂਗੇ
ਹਾਂਜੀ।
ਬੱਚਿਆਂ ਦੇ ਸਾਈਜ਼ ਵੀ ਤਾ ਬਦਲ ਜਾਂਦੇ ਨੇ, ਹਰ ਤਿੰਨ ਮਹੀਨੇ ਬਾਅਦ ਸਾਈਜ਼ ਬੱਚਿਆਂ ਦੇ ਬਦ
ਹਾਂ-ਹਾਂ ਨਹੀਂ, ਐਕਚੁਲੀ ਬ ਬੱਚਿਆ ਦੀ ਗਰੋਇੰਗ ਏਜ ਹੋਂਦੀ ਐ ਨਾ, ਗਰੋਇੰਗ ਏਜ ਕਰਕੇ ਫਰਕ ਪੈ ਜੇਂਦਾ ਥੋਰਾ ਜਿਹਾ। ਉਨ੍ਹਾਂ ਨੂੰ ਹੜ ਸਾਲ, ਕੱਪੜੇ ਚਾਹੀਦੇ ਹੀ ਚਾਹੀਦੇ ਨੇ ਬੱਚਿਆਂ ਨੂੰ।
ਵੈਸੇ ਵੀ ਨਾ, ਬੱਚੇ ਪਾਂਦੇ ਵੀ ਨਹੀਂ ਦੁਬਾਰਾ।
ਹਾਂਜੀ-ਹਾਂਜੀ। ਓ ਰਿਪੀਟ ਨੀ ਕਰਦੇ ਨਾ, ਅੱਜ -ਕਲ। ਉਨ੍ਹਾਂ ਦਾ ਅਲੱਗ
ਇੱਥੇ ਦਿਸੰਮ, ਹਾਂ ਣ ਪਿੱਛੇ ਦਸੰਬਰ 'ਚ ਮੈਰਿਜ ਹੋਈ ਏ ਬੱਚਿਆਂ ਨੇ ਕੋਟ ਪੈਂਟ ਸਵਾਏ, ਠੀਕ ਏ, ਫਿਰ ਜਨਵਰੀ 'ਚ ਫਿਰ ਆਈ ਏ। ਇੱਕ ਮਹੀਨੇ ਬਾਅਦ, ਉਹ ਮੇਰੇ ਬੇਟੇ ਨੇ ਰਿਪੀਟ ਨੀ ਕੀਤਾ ਦੁਬਾਰਾ।
ਹਾਂਜੀ
ਕਹਿੰਦੇ ਮੰਮੀ ਸਭ ਲੈਂਦੇ ਨੇ, ਫਿਰ ਲਿਆ ਕੇ ਦੇਨਾ ਪਿਆ, ਲਿਆ ਕੇ ਦਿੱਤਾ।
ਹਾਂ, ਨਈ ਓਤੇ ਐ ਐ ਵੀ ਔ ਜਾਂਦੇ ਨਾ ਬੱਚੇ ਜੈਵੇਂ, ਮੈਤੇ ਹੁਣ ਜੈਵੇਂ ਕਿ ਮੈਰਿਜ ਵਗੈਰਾ ਹੋਂਦੀ ਐ ਨਾ ਆਪਣੇ, ਸੂਟ ਜਾਤਾ ਏਕ ਦੋ ਵਾਰ ਪਾ ਨੀ ਲੈਂਦੀ ਨਾ ਤੱਦ ਤਕ ਓਦੀ ਫੋਟੋ ਈ ਨੀ ਬਾਨਨੀਆ।
ਅੱਛਾ-ਅੱਛਾ
ਹਾਂ, ਅਗਰ ਤੁਸੀਂ ਸਮਝੋ ਆਪਣੇ ਇੰਸਟਾਗ੍ਰਾਮ, ਫੇਸਬੁੱਕ ਆਈ ਡੀ ਤੇ ਫੋਟੋ ਪਾ ਤੀ ਐ ਨਾ, ਫਿਰ ਤੁਸੀਂ ਉਹ ਕੱਪੜੇ ਦੁਬਾਰਾ ਰਿਪੀਟ ਨੀ ਕਰ ਸਕਦੇ ਓ।
ਨਾ-ਨਾ ਮੈਂ ਕਿੱਥੇ ਕਰੀ, ਵੈਸੇ ਵੀ ਨਾ ਪਤਾ ਕੀ ਗੱਲ ਏ ਮੈਂ ਫੇਸਬੁੱਕ 'ਤੇ, ਜ਼ਿਆਦਾਤਰ ਨਾ ਮੈਂ ਫੋਟੋ ਮੈਂ ਪਾਂਦੀ ਨੀ ਅਪਣੀ, ਮੰਨੂ ਅੱਛਾ ਈ ਨੀ ਲੱਗਦਾ। ਪਤਾ ਨਹੀਂ ਕਿਉਂ, ਕਦੇ ਪਾ ਲੈਨੀਆ, ਕੋਈ ਜੋੜੀ ਦੀ ਫੋਟੋ ਪਾ ਲੀ ਅਪਣੀ ਕਪਲ ਦੀ ਪਾ-ਲਈ ਬਣਾ-ਲਈ ਤਾਂ, ਦੋ ਸਾਲ ਬਾਅਦ ਹੁ ਸਿਮਰਨ ਦੀ ਮੈਰਿਜ ਹੋਈ ਸੀ ਮੈਂ ਉਹੀ ਲਗਾਈ ਤੀ ਅਜੇ ਤੀਕਨ, ਉਸ ਤੋਂ ਬਾਅਦ ਸ਼ਾਇਦ ਮੈਂ ਬਦਲੀ ਨੀ।
ਅੱਛਾ-ਅੱਛਾ। ਅੱਛਾ, ਆ
ਹੋਰ ਸਣਾਓ?
ਦੇਖਾਂਗੀ ਤੁਹਾਡੇ ਘਰ ਆ ਕੇ ਤੁਸੀਂ ਵੀ ਕੰਮ ਸ਼ੁਰੂ ਕੀਤਾ ਐ ਕੱਪੜਿਆਂ ਦਾ।
ਲਾਈਕ ਵਗੈਰਾ ਆਨ ਕਮੈਂਟਸ ਆਨ।
ਬੱਚੇ ਨ੍ਹੀਂ ਪਾਂਦੇ ਦੁਬਾਰਾ ਕੱਪੜੇ ਅਸੀਂ ਫਿਰ ਵੀ ਪਾਲਾਂਗੇ ਬੱਚੇ ਨ੍ਹੀਂ ਕਰਦੇ ਰਿਪੀਟ ਦਬਾਰਾ।
ਹਾਂ ਨਈ ਓ ਅੱਜ-ਕੱਲ੍ਹ ਦੇ ਸਾਬ ਨਾਲ ਨੇ ਨਾ। ਓ ਨੀ ਪਾਏਂਗੇ, ਤੁਸੀਂ ਸਈ ਕਹਿ ਰਹੇ ਹੈਗੇ ਓ।
ਫੇਅਰਵੈੱਲ ਪਾਰਟੀ ਆ ਗਈ ਟਵੈਲਥ ਵਿੱਚ ਕਹਿੰਦਾ ਮੰਮੀ ਮੈਂ ਤਾ ਮੈਰਿਜ ਜ ਫੋਟੋ ਮੇਰੀ ਤੇ ਆ ਚੁੱਕੀ ਏ ਹੁਣ ਦੁਬਾਰਾ ਪੈਸੇ ਫੋਟੋ ਆਏਗੀ, ਉਨ੍ਹੇ ਫੇਰਵਲ ਚ ਨੀ ਪਾਈ। ਕੇਂਦਾ ਮੰਮੀ ਮੈਂ ਫੋਟੋ ਪਾ ਚੁੱਕਿਆ ਵਾ ਹੁਨ
ਹਂ, ਹੋਰ ਤੁਸੀਂ ਮੈਰਿਜ ਚ ਸੂਟ ਪਾਨਾ ਯਾ ਸਾੜੀ ਵਗੈਰਾ ਪਾਨੀ ਐ?
ਸਾੜੀ ਦਾ ਮਨ ਕਰਦਾ ਪਿਆ, ਸੂਟ ਤੇ ਨਾ ਰੋਲ ਪਾਂਦੇ ਈ ਰਹਿੰਨੇ ਆ। ਸਾੜੀ ਤੇ ਮਨ ਕਰਦਾ ਪਿਆ ਮੈਂ ਸੋਚਨੀ ਕਿਹੜੀ ਸੋ਼ਪ ਤੋਂ ਲਵਾਂ।
ਸਾੜੀਆਂ ਚੱਲ ਰਈਆਂ ਉਹ ਲਾਈਟ ਵੇਟ ਚ ਚੱਲ ਰਹੀਆਂ, ਹੈਵੀ ਤੇ ਚੱਲ ਈ ਨਈਂ ਰਈਆਂ ਨੇ।
ਹੈਵੀ ਪਾਈ ਨ੍ਹੀਂ ਜਾਨੀ।
ਹਾਂ ਨਈਂ ਅੱਜ-ਕੱਲ੍ਹ ਲਾਈਟ ਵੇਟ ਚ ਬੜੀ ਅੱਛੀ-ਅੱਛੀ ਚੱਲ ਰੀਆ ਨੇ। ਤੁਸੀਂ ਓ ਦੇਖੋ ਕਿਸੇ ਦਿਨ ਆਓ ਅ ਨਾ ਚਾਨਨੀ ਚੌਂਕ ਵਗੈਰਾ ਆ ਉਹ ਚੱਕਰ ਲਗਾ ਕੇ ਦੇਖੋ। ਬਹੁਤ ਪਿਆਰੀ, ਪਿਆਰੀਆਂ ਸਾੜੀਆਂ ਆਈਆਂ ਹੋਈਆਂ ਨੇ।
ਮੈਂ ਤੁਹਾਨੂੰ ਈ ਲੈ ਜਾਗੀ ਨਾ ਨਾਲ।
ਲਾਈਟ ਫੈਬਰਿਕ ਦੇ ਵਿੱਚ
ਮੈਨੂੰ ਤੇ ਇੰਨਾ ਪਤਾ ਨੀ ਕਿਹੜੀ ਸ਼ੋਪ ਤੇ ਜਾਣਾ, ਕਿਹੜੀ ਸ਼ੋਪ ਤੇ ਨਈਂ ਜਾਣਾ ਮੈਂ ਆਵਾਂਗੀ ਤੁਹਾਨੂੰ ਫੋਨ ਕਰ ਦਾਂਗੀ। ਤੁਸੀਂ ਆ ਜਾਣਾ ਸ਼ੋਪਿੰਗ ਕਰਾ ਦੇਣਾ।
ਹਾਂ ਹਾਂ, ਜ਼ਰੂਰ ਆਪਾਂ ਜਾਣੇ ਆਂ ਨਾ ਰੈਂਟ ਮ ਕੋਈ ਵੀ ਦੁਕਾਨ ਚ ਚਲੀ ਜਾਣੇ ਆਂ। ਜਿੱਥੇ ਜੋ ਚੀਜ਼ ਅੱਛੀ ਲੱਗਦੀ ਉੱਥੋਂ ਦੀ ਲੈ ਆਣੇ ਆਂ। ਕਿਉਂਕਿ ਦੁਕਾਨਾਂ ਬੰਦਾ ਮੈਂ ਜਾਂਦੀ ਵੀ ਰਹਿੰਣੀ ਆਂ, ਮੈਂ ਤਿੰਨ-ਚਾਰ ਵਾਰ ਗਈ ਹੋਈ ਆ ਬਟ ਦੁ ਦੁਕਾਨਾਂ ਦੀ ਯਾਦ ਈ ਨੀਂ ਰਹਿੰਦੀ ਕੋਈ ਵੀ।
ਹਾਂਜੀ।
ਹੁਣ ਪਿੱਛੇ ਮੇਰੇ ਬ੍ਰਦਰ ਦੀ ਬੇਟੀ ਟੀ ਦਾ ਬਰਡੇ ਸੀ ਸਤ ਸਾਲ ਹੋ ਗਿਆ ਉਸ ਗੱਲ ਨੂੰ ਮੇਰੀ ਭਾਬੀ ਨੇ ਲੈਣੀ ਸੀ ਡਰੈੱਸ ਫਿਰ ਮੈਂ ਉਹਨਾਂ ਨੂੰ ਲੈ ਗਈ ਸੀ ਕੋਈ ਵੀ ਸ਼ੋਪ ਤੇ ਨਾ ਤੇ ਉਹਨਾਂ ਨੂੰ ਪਸੰਦ ਆ ਗਈ ਆਪਾਂ ਪੰਜ-ਛੇ ਸ਼ੋਪ ਘੁੰਮਿਆ ਪਸੰਦ ਨ੍ਹੀਂ ਆਈ। ਪਸੰਦ ਆ ਗਈ ਸੀ ਮੈਂ ਕਿਹਾ ਇੱਕ ਵਾਰ ਆਪਾਂ ਹੋਰ ਦੋ-ਤਿੰਨ ਦੁਕਾਨਾਂ ਤੇ ਦੇਖ ਲੈਂਣੇ ਆਂ। ਬਟ ਫੇਰ ਬਾਅਦ ਚ ਉਹਨਾਂ ਨੂੰ ਉਹੀ ਡਰੈਸ ਅੱਛੀ ਲੱਗੀ ਫੇਰ ਆਪਾਂ ਉਹ ਲੈ ਲਈ ਸੀ।
ਹਾਂਜੀ ਹਾਂਜੀ। ਨਈਂ ਮੈਂ ਤੇ ਹੁਣ ਚੱਕਰ ਲਗਾ ਨਾ ਮੈਂ, ਅਗਲੇ ਮਹੀਨੇ ਦੇਖ
ਤ ਕਾਲ ਕਰਦੇ ਨਾ, ਤੁਹਾਨੂੰ ਕਮਾ ਦਾਂਗੀ ਪੂਰੀ ਮਾਰਕੇਟ
ਹੋਰ ਸਹੀ ਗੱਲ ਏ, ਬੰਦਾ ਇੱਕ ਸਾਡੇ ਕੀ ਐ ਬੰਦਾ ਹੋਰ ਵੀ ਕੁਛ ਖਰੀਦ ਲੈਂਦਾ।
ਹਾਂਜੀ।
ਕੱਲੇ ਬੰਦੇ ਦਾ ਪਤਾ ਨਈ ਹੁੰਦਾ ਨਾ।
ਸਹੀ ਕਹਿ ਰੇ ਓ ਸਹੀ ਕਹਿ ਰੇ ਓ।
ਚਲੋ ਠੀਕ ਆ ਫਿਰ ਕਰਦੇ ਆ ਗੱਲ ਓਕੇ ਜੀ ਬਾਏ।